ਹੈਲੋ,
ਹਾਂਜੀ ਕਿਵੇਂ ਔ?
ਵਧੀਆ ਜੀ ਅਸੀਂ ਤੁਸੀਂ ਦੱਸੋ ਜੀ ਕਿਵੇਂ ਹੋ,
ਵਧੀਆ ਵਧੀਆ ਮੈਂ ਵੀ ਹੋਰ ਕੀ ਕਰਦੇ ਸੀਗੇ,
ਕੁਛ ਨਹੀਂ ਮੈਮ ਬੈਠੇ ਸੀਗੇ, ਸਹੀ ਸੀਗੇ, ਤੁਸੀਂ ਦੱਸੋ ਮੈਮ ਕੀ ਕਰ ਰਹੇ ਹੋ?
ਬਸ ਕੁਛ ਨੀ ਸੇਮ ਹੇਅਰ ਏਦਾਂ ਹੀ ਬੈਠਿਆ ਅਸੀਂ ਵੀ ਫਰੀ ਹੇਗੇ ਆ।
ਅੱਛਾ ਜੀ ਅੱਛਾ ਚਲੋ ਵਧੀਆ ਗੱਲ ਹੈ ਗੀ,
ਹਾਂਜੀ,
ਤੇ ਹੋਰ ਦੱਸੋ ਹਾਂਜੀ,
ਫੋਨ ਦੀ ਅਹਿਮੀਅਤ ਬਾਰੇ,
ਹਾਂਜੀ ਹਾਂਜੀ ਜ਼ਰੂਰ ਜੀ,
ਅਤੇ ਫੋਨ ਸਾਡੀ ਲਾਈਫ ਚ ਕਿੰਨਾ ਬਹੁਤ ਜ਼ਿਆਦਾ ਜ਼ਰੂਰੀ ਆ।
ਹਾਂਜੀ ਹਾਂ ਮੈਮ ਅੱਜ ਦੇ ਟਾਈਮ ਦੇ ਵਿੱਚ ਫੋਨ ਤੋਂ ਬਿਨਾਂ ਤਾਂ ਆਪਾਂ ਇੱਕ ਸੈਕਿੰਡ ਲਈ ਵੀ ਨਹੀਂ ਰਹਿ ਸਕਦੇ ਹੈਗੇ।
ਹਾਂ ਸਾਡੇ ਕੋਲੋਂ ਫੋਨ ਦੂਰ ਹੋ ਜਾਂਦਾ ਸਾਨੂੰ ਹੋਲ ਪੈਣ ਲੱਗ ਜਾਂਦੇ।
ਹਾਂਜੀ, ਹਾਂ ਐਵੇਂ ਹੁੰਦਾ ਹੈਗਾ ਕਿ ਆਪਣਾ ਕੁਛ ਗੁੰਮ ਗਿਆ।
ਹਾਂਜੀ ਹਾਂਜੀ ਇਹ ਤਾਂ ਹੈ ਹੀ,
ਲੱਗਣ ਲੱਗ ਜਾਂਦੀ ਹੈ,
ਹਾਂਜੀ ਇਹ ਤਾਂ ਹੈ ਹੀ,
ਕਿਉਂਕਿ ਆਪਾਂ ਫ਼ੋਨ ਤੋਂ ਇੱਕ ਸੈਕਿੰਡ ਲਈ ਵੀ ਰਹਿਣਾ ਆਪਣੇ ਲਈ ਇੱਕ ਮੁਸ਼ਕਲ ਕੰਮ ਹੈਗਾ।
ਹਾਂਜੀ ਇਹ ਤਾਂ ਹੈ ਹੀ,
ਫੋਨ ਦੇ ਨੇ ਜਿਹੜੇ ਸਾਨੂੰ ਆਪਾਂ ਨੂੰ ਬਹੁਤ ਸਾਰੇ ਫਾਇਦੇ ਨੇਗੇ ਮਿਲਦੇ ਨੇਗੇ ਦੇਖੋ ਹਨਾ।
ਹਾਂਜੀ, ਹਾਂਜੀ।
ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਕਹਿ ਸਕਦੇ ਹਾਂ ਕਿ ਪੜ੍ਹਾਈ ਦੇ ਵਿੱਚ ਆਪਣੇ ਲਈ ਬਹੁਤ ਜ਼ਿਆਦਾ ਮਦਦ ਕਰਦਾ ਹੈਗਾ।
ਹਾਂਜੀ, ਹਾਂਜੀ।
ਕੋਈ ਵੀ ਪੜ੍ਹਾਈ ਦੇ ਰਿਲੇਟਡ ਕਲਾਸ ਅਟੈਂਡ ਕਰਨੀ ਤਾਂ ਆਪਾਂ ਯੂਟੀਊਬ ਤੇ ਸਰਚ ਕਰ ਸਕਦੇ ਆਾਂਗੇ ਦੇਖ ਥੋੜਾ
ਹਾਂਜੀ, ਹਾਂਜੀ।
ਆਪਾਂ ਔਨਲਾਈਨ ਕਲਾਸਿਸ ਨੇ ਜਿਹੜੀਆਂ ਉਹ ਵੀ ਜੁਆਇਨ ਕਰ ਸਕਦੇ ਆਗੇ।
ਹਾਂਜੀ, ਹਾਂਜੀ। ਜ਼ਰੂਰ।
ਜਿਹਦੇ ਨਾਲ ਕਿ ਆਪਾਂ ਨੂੰ ਬਾਹਰ ਜਾਣ ਦੀ ਲੋੜ ਈ ਨੀ ਪੈਂਦੀ ਹੈਗੀ।
ਹਾਂਜੀ, ਹਾਂਜੀ।
ਆਪਾਂ ਲਾ ਲਓ ਵੀ ਮੈਥ ਦੇ ਸਾਇੰਸ ਦੇ ਜਿਹੜੇ ਵੀ ਟੋਪਿਕ ਹੁੰਦੇ ਨੇਗੇ
ਹਾਂਜੀ।
ਆਪਾਂ ਇੰਟਰਨੈਟ ਦੀ ਸਹਾਇਤਾ ਨਾਲ ਆਪਾਂ ਆਪਣੇ ਘਰੇ ਹੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਹੱਲ ਕਰ ਸਕਦੇ ਹਾਂਗੇ।
ਹਾਂਜੀ ਤੇ ਏਦਾਂ ਦੇ ਵੀ ਕੁਛ ਫਾਇਦੇ ਨੇ ਕਿ ਜਿੱਦਾਂ ਪੁਰਾਣੇ ਟਾਈਮ ਚ ਤਾਂ ਚਿੱਠੀਆਂ ਵਗੈਰਾ ਦਿੰਦੇ ਸੀਗੇ।
ਹਾਂਜੀ, ਹਾਂਜੀ ਮਤਲਬ ਕੇ ਹਾਂਜੀ ਵੀ ਫੋਨ ਨੇ ਆਪਣੀਆਂ ਜਿਹੜੀਆਂ ਦੂਰ ਦੀਆਂ ਨੇਗਿਆ। ਰਿਸ਼ਤਿਆਂ ਦੇ ਵਿੱਚ
ਪਹਿਲੇ ਪਹਿਲੇ ਤਾਂ ਸਮਾਰਟ ਫੋਨਸ ਨਹੀਂ ਹੁੰਦੇ ਸੀਗੇ ਪਹਿਲੇ ਤਾਂ ਬ ਕੱਟਣ ਵਾਲੇ ਹੁੰਦੇ ਸੀ। ਸੀਗੇ ਉਹਦੇ ਨਾਲ ਤੁਸੀਂ ਪੋਲ ਕਰ ਲੋ ਚਲੋ ਬਟ ਜਦੋਂ ਦੇ ਸਮਾਰਟ ਹੁਣ ਸਾਈਨ ਨਾ ਪਹਿਲੇ ਤਾਂ ਰਿਸ਼ਤੇਦਾਰ ਘਰੇ ਵੀ ਆ ਜਾਂਦੇ ਸੀ ਹਾਲ ਚਾਲ ਪੁੱਛ ਲਿਏ। ਬਟ ਹੁਣ ਤਾਂ ਵੀਡੀਓ ਕੋਲ ਲਾ ਲੈਂਦੇ ਨੇ।
ਹਾਂਜੀ, ਸਭ ਤੋਂ ਮੇਨ ਕੰਮ ਤਾਂ ਇਹੀ ਹੈ ਕਿ ਆਪਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਆਪਣੇ ਨਾਲ ਦੂਰ ਰਹਿ ਰੇਨੇਗੇ। ਆਪਾਂ ਉਹਨਾਂ ਨੂੰ ਪੂਰਾ ਪ੍ਰੋਪ ਪਰ ਦੇਖ ਸਕਦੇ ਹਾਂ। ਗੱਲ ਕਰ ਸਕਦੇ ਆਂ ਅੱਗੇ ਜਿਹਦੇ ਨਾਲ ਕਿ ਆਪ ਆਪਣੇ ਵਿਚਕਾਰ ਦਾ ਰਿਸ਼ਤਾ ਜਿਹੜਾ ਹੋਰ ਵੀ ਮਜ਼ਬੂਤ ਪਹਿਲਾਂ ਤੋਂ।
ਹਾਂਜੀ, ਬਟ ਐੱਪ ਵਧੀਆ ਵੀ ਹੈ ਬਟ ਨਾ ਕਦੇ ਕਦਾਰ ਏਦਾਂ ਚੰਗਾ ਵੀ ਨ ਲੱਗਦਾ ਕਿ ਬਈ ਜਿਹੜੇ ਰਿਸ਼ਤੇਦਾਰ ਇੱਕ ਸਾਲ 'ਚ ਇੱਕ ਵਾਰੀ ਆਂਦੇ ਸੀਗੇ ਉਹਨਾਂ ਨੇ ਉਹ ਵੀ ਬੰਦ ਕਰ
ਹਾਂਜੀ, ਹਾਂ। ਇਹ ਗੱਲ ਤਾਂ ਸਹੀ ਹੈਗਾ। ਹਾਂ, ਕਿਉਂਕਿ ਹਰ ਇੱਕ ਬੰਦਾ। ਹਾਂਜੀ, ਹਾਂ। ਹਰ ਇੱਕ ਬੰਦਾ ਇਹ ਕਹਿੰਦਾ ਹੈਗਾ ਕਿ ਆਪਣੀ ਗੱਲ ਤਾਂ ਹੋ ਗਈ ਉਹਨਾਂ ਨੂੰ ਦੇਖ ਵੀ ਲਿਆ
ਹੁਣ ਚਲੋ ਜਾ ਕੇ ਕੀ ਕਰਾਂਗੇ ਆਪਾਂ ਇੰਨੇ ਟਾਈਮ ਦੇ ਵਿੱਚ ਕੋਈ ਹੋਰ ਕੰਮ ਕਰ ਲੈਣੇ ਆ ਅੱਗੇ
ਫ੍ਰੀ ਹੈਗਾ ਮੈਂ
ਬਟ ਫੋਨਾਂ ਲਈ ਮਤਲਬ ਏਦਾਂ ਦੇ ਵੀ ਹੈ ਨਾ ਜਿੱਦਾਂ ਏ ਆਈ ਦਾ ਆ ਗਿਆ ਸਿਸਟਮ
ਹਾਂਜੀ ਹਾਂ
ਇਹਦੇ ਫਾਇਦੇ ਦੇ ਵੀ ਨੇ ਤੇ ਨੂੰ ਨੁਕਸਾਨ ਵੀ ਨੇ ਦੇਖੋ ਹੈਨਾ
ਹ
ਮੈਨੂੰ ਐ ਲੱਗ ਰਿਹੈ ਵੀ ਨੁਕਸਾਨ ਜਾਦਾ ਨੇ ਫਾਇਦਿਆਂ ਨਾਲੋਂ
ਬਹੁਤ ਜ਼ਿਆਦਾ ਨੁਕਸਾਨ ਨਹੀਂ ਹੈ ਇਹਦਾ ਗ਼ਲਤ ਯੂਜ਼ ਹੋ ਰਿਹਾ ਅੱਜ
ਹਾਂਜੀ ਹਾਂ ਮੈਮ ਬਹੁਤ ਜਿਆਦਾ ਗ਼ਲਤ ਯੂਜ਼ ਕਰ ਰਹੇ ਨੇ
ਦੁਸ਼ਮਣੀ ਤੁਸੀਂ ਕੱਢਣੀ ਹੈ ਤੁਸੀਂ ਏ ਆਈ ਯੂਜ਼ ਕਰ ਲੋ ਏਦਾਂ ਨੀ ਹੋ ਸਕਦਾ
ਹਾਂਜੀ ਹਾਂ
ਹੁਣ ਤੁਸੀਂ ਲਾ ਲਓ ਵੀ ਮੋਬਾਈਲ ਫੋਨ ਦੇ ਇੰਟਰਨੈਟ ਦੇ ਨਾਲ ਨਾਲ ਆਪਾਂ ਨੂੰ ਕਿ ਜਿਹੜੀ ਨਵੀਂ ਤੋਂ ਨਵੀਂ ਆਪਣੇ ਆਲੇ ਦੁਆਲੇ ਦੀ ਅਪਡੇਟ ਹੈ ਉਹ ਬਹੁਤ ਮਿਲਦੀ ਹੈ
ਪਤਾ ਲੱਗ ਰਿਹਾ ਉਹ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਤੇ ਉੱਥੇ ਕੀ ਹੋਰ ਹੈ ਕਿਸ ਚੀਜ਼ ਦੀ ਕੀਮਤ ਵੱਧ ਗਈ ਕਿਸ ਚੀਜ਼ ਦੀ ਘੱਟ ਗਈ ਜੀਵੇੈਂ ਵੇਖ ਕਿ ਹੁਣੀ ਲਾ ਥੋੜੇ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ਬਾਰੇ ਆਪਾਂ ਨੂੰ ਪਤਾ ਚੱਲਿਆ ਕਿ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਡੀਜ਼ਲ ਇੰਨਾ ਮਹਿੰਗ
ਮਤਲਬ ਜਿੱ ਤਾਂ ਹਾਲੇ ਨਿਊਜ਼ਪੇਪਰ ਵੀ ਚਲੋ ਰੇਅਰ ਹੀ ਪੜ੍ਹਦੇ ਹੋਣੇ ਆ ਲੋਕ ਕੀ ਨਹੀਂ ਤਾਂ ਜ਼ਿਆਦਾਤਰ ਤਾਂ ਅਸੀਂ ਵੀ ਫੋਨ ਤੇ ਦੇਖਦੇ ਹੈਗੇ ਆ
ਹਾਂਜੀ ਹਾਂ ਕਿਉਂਕਿ ਜਿਹੜੇ ਆਪਣੇ ਤੋਂ ਆਪਣੇ ਮੰਮੀ ਡੈਡੀ ਨੇ ਵੱਡੀ ਉਮਰ ਵਾਲੇ ਨੇ ਉਹ ਵੀ ਹੁਣ ਫੋਨ ਦੇਖ ਰਹੇ ਨੇਗੇ
ਹਾਂਜੀ ਹਾਂਜੀ ਜਿਨਾਂ ਨੂੰ ਕਦੇ ਮਤਲਬ ਫੋਨ ਚਲਾਉਣਾ ਵੀ ਨੀ ਆਇਆ ਨਾ ਪੁਰਾਣੇ ਟਾਈਮ ਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਫੋਨ ਤਾਂ ਹੁੰਦੇ ਨੀ ਸੀਗੇ ਏਦਾਂ ਦੇ ਉਹ ਵੀ ਸਿੱਖ ਰਹੇ ਨੇ ਣਾ ਚਾਹੀਦਾ ਹੈ ਬਹੁਤ ਇੰਪੋਰਟੈਂਟ ਹੈ ਏਦਾਂ ਦਾਂ,
ਹਾਂਜੀ ਹਾਂਜੀ,
ਅੱਜ ਕੱਲ ਦੇ ਜੰਮਦੇ ਬੱਚੇ ਨੂੰ ਮਤਲਬ ਦੋ ਤੁਸੀਂ ਡੇਢ ਸਾਲ ਦਾ ਲਾ ਲਓ ਡੇਢ ਸਾਲ ਦੇ ਬੱਚੇ ਨੂੰ ਫੋਨ ਚਲਾਣਾ ਆਦਾ।
ਹਾਂਜੀ ਮੈਮ ਓਬਵੀਅਸਲੀ ਆਉਦਾ ਗਾ,
ਮੇਰੀ ਸਿਸਟਰ ਦੀ ਕੁੜੀ ਹੈਗੀ ਆ। ਮਤਲਬ ਤੇ ਉਹ ਡੇੜ, ਸੱਲ ਦੀ ਹੈਗੀ ਆਪਣੇ ਆਪ ਹੀ ਯੂਟੀਊਬ ਖੋਲੇਗੀ। ਉਹ ਲਾ ਲਏਗੀ ਕਾਰਟੂਨ, ਜੇ,
ਹਾਂਜੀ ਹਾਂ ਮੈਮ ਸਾਰੇ ਬੱਚੇ ਕਾਰਟੂਨ ਹੀ ਦੇਖਦੇ, ਹੁਣ ਤਾਂ ਮੈਮ ਬੱਚੇ ਨਾ ਫੋਨ ਵੀ ਨਾ ਰੋਟੀ ਵੀ ਨਹੀਂ ਖਾ ਰਹੇ ਹੈਗੇ,
ਹਾਂਜੀ ਇਹ ਤਾਂ ਹੈ ਹੀ,
ਇਹ ਬਹੁਤ ਉਹਨਾਂ ਲਈ ਗ਼ਲਤ ਹੈਗਾ।
ਜਦੋਂ ਤੁਸੀਂ ਫੋਨ ਲਾ ਦੋਗੇ ਸਾਹਮਣੇ ਆਪਣੇ ਆਪ ਹੀ ਰੋਟੀ ਅੰਦਰ ਚਲੀ ਜਾਏਗੀ।
ਹਾਂਜੀ ਹਾਂ ਇਹ ਤਾਂ ਗੱਲ ਸਹੀ ਹੈ ਮੈਮ,
ਹਾਂਜੀ ਬਟ ਬੱਚਿਆਂ ਲਈ ਸਾਡੇ ਵੱਡਿਆਂ ਲਈ ਵੀ ਅੱਖਾਂ ਲਈ ਸਕ੍ਰਰੀਨ ਟਾਈਮ ਜ਼ਿਆਦਾ ਨਹੀਂ, ਵਧੀਆ ਹੁੰਦਾ ਨੁਕਸਾਨ ਹੁੰਦਾ। ਤੇ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ।
ਸਾਡੇ ਨੀਅਰ ਹੀ ਇੱਕ ਬੱਚਾ, ਉਹਦੀ ਮੰਮਾ ਜੋਬ ਕਰਦੇ ਨੇ, ਮਤਲਬ ਕਿ ਉਹਦੀ ਦਾਦੀ ਨਾ ਕਾਰ ਟੁਨ ਲਗਾ ਕੇ ਐਲ ਈ ਡੀ ਚ ਉਹਨੂੰ ਬਿਠਾ ਦਿੰਦੀ ਠੀਕ ਹੈ ਨਾ, ਤੇ ਉਹ ਖੁਦ ਕੰਮ ਕਰਦੇ, ਉਹ ਬੱਚੇ ਦਾ ਦਿਮਾਗ ਹੈ ਨਾ ਜਿਹੜਾ ਜਿਹੜਾ ਸਿਰਫ ਓਨਲੀ ਟਵੰਟੀ ਟੂ ਥਰਟੀ ਪਰਸੈਂਟ ਕੰਮ ਕਰ ਰਿਹਾ ਨਾ ਉਹਨੂੰ ਬੋਲਣ ਆ ਰਿਹਾ।
ਹਾਂਜੀ,
ਹੁਣ ਤੁਸੀਂ ਲਾ ਲਓ ਵੀ ਉਹਨਾਂ ਨੇ ਪੀ ਜੀ ਆਈ ਤੋਂ ਮੈਡੀਸਨ ਲਈ ਹੈਗੀ ਦੇਖੋ ਕਿੱਥੇ ਤੱਕ ਗੱਲ ਪਹੁੰਚ ਗੀ।
ਬੱਚਿਆਂ ਨਾਲ ਥੋੜ੍ਹਾ ਖੇਡੋ ਉਹਨਾਂ ਦਾ ਫੈਮਲੀ ਟਾਈਮ ਰੱਖੋ, ਉਹਨਾਂ ਦਾ ਟਾਈਮ ਰੱਖੋ ਹੁਣ ਤੁਸੀਂ ਕਹਿ ਰਹੇ ਓ ਘੱਟ ਟੂਨ ਲਗਾ ਕੇ ਤੁਸੀਂ ਉਹਨੂੰ ਜੇ ਛੋਟਾ ਬੱਚਾ ਚਲੋ ਡੇਢ ਸਾਲ ਦਾ ਇੱਕ ਸਾਲ ਦਾ ਤੁਸੀਂ ਉਹਦੀ ਰੋਟੀ ਅਲੱਗ ਪਾਓ। ਦੈਨ ਤੁਸੀਂ ਨਾਲ ਬਿਠਾਓ ਉਹਨੂੰ ਕਿ ਉਹਨੂੰ ਵੀ ਪਤਾ ਲੱਗੇ ਕਿ ਰੋਟੀ ਖਾ ਰਿਆ ਰੋਟੀ ਦਾ ਟਾਈਮ ਐ ਤੇ ਤੂੰ ਵੀ ਖਾਣੀ ਏ ਪਹਿਲੇ ਤੋਂ ਈ ਆਦਤ ਪਾ ਦੋ।
ਮੈਂ ਹੁਣ ਮੇਰੇ ਬੱਚੇ ਨੂੰ ਐਵੇਂ ਈ ਕਰਦੀ ਆ ਕੀ ਓਨੂੰ ਅਲੱਗ ਬਾਹਰ ਬਠਾ ਕੇ ਰੋਟੀ ਖਵਾਉਣੀ ਐ ਮੈਂ ਆਪ
ਹਾਂਜੀ-ਹਾਂਜੀ ਬੋਤ ਵਧੀਆ ਗੱਲ ਐ।
ਹਾਂਜੀ ਹਾਂ ਦੂਜਾ ਏਹ ਲਾ ਲੌ ਕਿ ਆਪਾਂ ਇੱਕ ਜਿੱਦਾਂ ਹਾਊਸ ਵਾਈਫ ਹੁੰਨੇ ਆ ਗੇ ਮੋਬਾਈਲ ਫੋਨ ਦਾ ਏ ਵੀ ਬਹੁਤ ਫਾਇਦਾ। ਕਿ ਆਪਾਂ ਘਰ ਬੈਠੇ ਕੋਈ ਵੀ ਓਨਲਾਈਨ ਕੰਮ ਕਰ ਸਕਦੇ ਆਗੇ।
ਹਾਂਜੀ-ਹਾਂਜੀ,
ਕੀ ਔਨਲਾਈਨ ਬਿਜਨਸ ਕਰਨਾ।
ਹਾਂਜੀ।
ਓਦੇ ਲਈ ਏ ਬਹੁਤ ਜ਼ਿਆਦਾ ਬੈਨੀਫਿਟ ਐ ਗਾ।
ਹਾਂਜੀ-ਹਾਂਜੀ ਇਹ ਤਾਂ ਹੈ ਈ।
ਘਰ ਦੇ ਕੰਮਾਂ ਦੇ ਨਾਲ-ਨਾਲ ਅਰਨਿੰਗ ਵੀ ਕਰ ਸਕਦੇ ਨੇ ਗੇ।
ਹਾਂਜੀ।
ਜਿਦੇ ਲਈ ਵੀ ਇੱਕ ਉਹਨਾਂ ਨੂੰ ਆਪਣਾ ਪੈਸੇ ਕਮਾਉਣ ਦਾ ਜ਼ਰੀਆ ਗਾ ਜੇੜਾ ਓਹ ਪ੍ਰਾਪਤ ਹੁੰਦਾ ਐਗਾ।
ਹਾਂਜੀ ਓਨਲਾਈਨ ਬਿਜ਼ਨਸ ਤਾਂ ਬੋਤ ਵਧੀਆ ਹੈ ਹਾਊਸਵਾਈਫ਼ਸ ਲਈ ਬਿਕੌਜ ਓ ਘਰੇ ਰਹਿਣਾ ਓਨਾ ਨੇ ਕੰਮ ਵੀ ਕਰ ਅਪਣਾ ਬੱਚੇ ਵੀ ਸਾਂਭਣੇ ਨੇ ਤੇ ਆਪਣੇ ਲਈ ਤਾਂ ਓ ਕੁੱਛ ਕਰ ਸਕਦੇ ਆ ਨਾ।
ਹਾਂਜੀ।
ਹਾਂਜੀ ਥੋੜ੍ਹੀ ਅਰਨਿੰਗ ਕਰਕੇ ਤਾਂ ਆਪਣਾ ਖਰਚਾ ਵਗੈਰਾ ਖੁਦ ਓ ਕਰ ਸਕਦੇ ਆ ਕਿਸੇ ਤੇ ਮਤਲਬ ਡਿਪੈਂਡ ਨੀ ਹੋਣਾ।
ਹਾਂਜੀ-ਹਾਂਜੀ
ਹਾਂਜੀ ਐ ਬੋਤ ਵਧੀਆ ਤਰੀਕਾ ਐ
ਦੂਜਾ ਏ ਐ ਕਿ ਆਪਣੇ ਮੋਬਾਇਲ ਫੋਨ ਦੇ ਵਿੱਚ ਗੂਗਲ ਪੇ ਪੇਟੀਅਮ ਹੁੰਦਾ ਗਾ ਦੇਖੋ ਹਨਾ
ਹਾਂਜੀ-ਹਾਂਜੀ
ਇਦੇ ਨਾਲ ਕੀ ਆ ਕੀ ਆਪਾਂ ਆਪਣੇ ਲੈਣ ਦੇਣ ਐ ਜੇੜਾ ਓ ਘਰ ਬੈਠੇ ਕਰ ਸਕਦੇ ਆਂਗੇ।
ਹਾਂਜੀ।
ਜਿਦੇ ਨਾਲ ਆਪਾਂ ਨੂੰ ਬੈਂਕ ਦੇ ਵਿੱਚ ਨਈ ਜਾਣਾ ਪੈਂਦਾ।
ਹਾਂ ਜਿੱਦਾਂ ਤੁਸੀਂ ਹਲੇੇ ਦੱਸਿਆ ਗੂਗਲ ਪੇ ਓਰ ਪੇਟੀਐਮ ਵਗੈਰਾ ਐ ਵੀ ਬਹੁਤ ਵਧੀਆ ਕੀ ਕਦੇ ਕਦਾਰ ਬੰਦੇ ਕੋਲ ਕੈਸ਼ ਨਹੀਂ ਹੁੰਦਾ
ਨਾ ਓ ਗੂਗਲ ਪੇ ਜਾਂ ਪੇਟੀਐਮ ਕਰ ਸਕ ਕਦਾ ਗਾ ਕਿਉਂਕਿ ਕਿਤੇ ਐਮਰਜੈਂਸੀ ਗਿਆ ਓਦੇ ਕੋਲ ਵੀ ਖੁੱਲੇ ਪੈਸੇ ਨਈ ਹੁੰ ਤੇ ਤਾਂ ਓ ਓਨਲਾਈਨ ਪੇਮੈਂਟ ਕਰ ਦਿੰਦਾ ਦੇਖੋ ਹਨਾ
ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ
ਇਸ ਮਤਲਬ ਕਿ ਸੀਜਨ ਦੇ ਵਿੱਚ ਬੈਂਕਾਂ ਤੋਂ ਪੈਸਾ ਨਹੀ ਮਿਲ ਰਿਹਾ ਸੀਗਾ ਲੋਕਾਂ ਨੂੰ ਉੱਥੇ ਬਹੁਤ ਜ਼ਿਆਦਾ ਦਾ ਗੇੜੇ ਲਾਉਣੇ ਪੈ ਰਹੇ ਸੀ ਬੈਂਕਾਂ ਦੇ ਵਿਚ ਹਾਂਜੀ ਜਿਦੇ ਨਾਲ ਕਿ ਲੋਕਾਂ ਦੇ ਟਾਈਮ ਦੀ ਬਰਬਾਦੀ ਹੁੰਦੀ ਹੈ ਦੂਜਾ ਗਰਮੀ ਹੈਂਗੀ ਉਹਨਾਂ ਨੂੰ ਬਹੁਤ ਟਾਈਮ ਉੱਥੇ ਖੜਨਾ ਪੈਂਦਾ ਸੀਗਾ ਉਹਨਾਂ ਨੂੰ ਹੋਰ ਵੀ ਉੱਥੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਹਾਂਜੀ ਹਾਂਜੀ
ਹੁਣ ਜਿਹੜੇ ਪੜ੍ਹੇ ਲਿਖੇ ਲੋਕ ਨੇਗੇੇ ਲਾ ਲਓ ਵੀ ਉਹ ਫੋਨ ਦੀ ਮਦਦ ਦੇ ਨਾਲ ਨਾਲ ਆਪਣਾ ਜਿੰਨਾਂ ਨੂੰ ਵੀ ਪੈਸੇ ਦੇਣੇ ਲੈਗੇ ਜੋ ਵੀ ਬਣਦੇ ਨੇ ਉਹ ਦੇ ਸਕਦੇ ਨੇ ਦੇ ਕੌਣ
ਹੁਣ ਤਾਂ ਦੇਖੋ ਇਹ ਵਾਲਾ ਸਿਸਟਮ ਵੀ ਹੈ ਨਾ ਜਿੱਦਾਂ ਬਲਿੰਕੀਟ ਲਾ ਲੋੋ ਤੁਸੀਂ ਬੱਚਿਆਂ ਦੀ ਸਟੇਸ਼ਨਰੀ ਦਾ ਮਾਨ ਆ ਜਾਂਦਾ ਏ ਫੋਨ ਨਾਲ ਹੀ ਹੋ ਰਿਹਾ ਨਾ ਉਥੇ ਸਭ ਬੱਚਿਆਂ ਨੂੰ ਜਿੱਦਾਂ ਯਾਦ ਨੇ ਉਹ ਰਾਤੋ ਰਾਤ ਆ ਅਸੀਂ ਮੰਗ ਸਕਦੇ ਹਾਂ
ਹਾਂਜੀ ਕਹਿ ਸਕਦੇ ਹਾਂ ਓਵੀਅਸਲੀ ਫੋਨ ਦੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇਗੇ ਜਿਹਨੇ ਆਪਣੀ ਜ਼ਿੰਦਗੀ ਹੈ ਉਹ ਬਹੁਤ ਜ਼ਿਆਦਾ ਸੁਖਾਲੀ ਬਣਾ ਦਿੱਤੀ ਹੈ
ਹਾਂਜੀ ਹਾਂਜੀ ਤੇ ਫੋਨ ਤਾਂ ਸਾਡੀ ਲਾਈਫ ਚ ਬਹੁਤ ਇੰਪੋਰਟੈਂਸ ਹੈ ਬਹੁਤ ਜ਼ਿਆਦਾ
ਹਾਂਜੀ ਹਾਂਜੀ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ ਬਹੁਤ ਜ਼ਿਆਦਾ ਵਧੀਆ ਲੱਗੀ ਿਆ ਗੱਲ ਕਰਕੇ ਚਲੋ ਹੁਣ ਆਪਾਂ ਨੈਕਸਟ ਕਾਲ ਤੇ ਮਿਲਾਂਗੇ ਥੋੜੇ ਟਾਈਮ ਬਾਅਦ ਹੀ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ,